ਰੋਜ਼
ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਆਪ ਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਆਪ ਜੀ ਸੁਣਾਓ
ਹਾਂਜੀ ਵਧੀਆ ਵਧੀਆ ਕੀ ਕਰ ਰਹੇ ਸੀ
ਬਸ ਜੀ ਮੈਂ ਆਪ ਜੀ ਤੋਂ ਪੁੱਛਣਾ ਸੀ ਵੀ ਆਪ ਜੀ ਨੂੰ ਮਤਲਬ ਕਿ ਮੂਵੀਸ ਦੇਖਣਾ ਦਾ ਪਸੰਦ ਹੈ ਜਾਂ ਬੁੱਕ ਰੀਡਿੰਗ ਕਰਨਾ ਪਸੰਦ ਐ।
ਮੈਨੂੰ ਵੈਸੇ ਤਾਂ ਬੁੱਕ ਰੀਡਿੰਗ ਹੀ ਅੱਛੀ ਲੱਗਦੀ ਹੈ ਬਟ ਕਦੀ -ਕਦੀ ਵਾਚਿੰਗ ਟੀ ਵੀ ਕਰ ਲੈਣਾ ਟੀ ਵੀ ਦੇਖ ਲੈਣਾ। ਹੁਣ ਜਿੱਦਾਂ ਕਿ ਕਈ- ਕਈ ਨਵੀਂ ਮੂਵੀਜ਼ ਆਉਂਦੀ ਹੈ ਅਤੇ ਫਿਰ ਮੈਂ ਕਿ ਨਾਮ ਟੀ ਵੀ 'ਚ ਜ਼ਿਆਦਾ ਹੀ ਬੈ ਮੰਨਨਾ ਵਾਂ ਦੇਖਣ ਨੂੰ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਵੀ ਮਤਲਬ ਮਤਲਬ ਕਿ ਆਪ ਜੀ ਵੀ ਦੋਨੋ ਚੀਜ਼ਾਂ ਨੂੰ ਹੀ ਜ਼ਿਆਦਾ ਪਸੰਦ
ਹਾਂ ਦੋਨਾਂ ਹੀ ਅੱਛੀ ਲੱਗਦੀ ਹਾਂਜੀ ਉਹ ਬਟ ਉਹ ਵੀ ਹਾਂਜੀ ਹਾਂਜੀ ਬਟ ਉਹ ਵੀ ਟਾਈਮ ਟਾਈਮ ਅਨੁਸਾਰ ਜਿੱਦਾਂ ਅਗਰ ਸਟੱਡੀ ਕਰ ਰਹੇ ਹਾਂ ਤਾਂ ਫਿਰ ਰੀਡਿੰਗ ਦੀ ਬੁੱਕ ਸਟੱਡੀ ਕਰਨੀ ਪੈਂਦੀ ਹੈ ਫਿਰ ਉਹ ਟੀ ਵੀ ਤੋਂ ਦੂਰ ਫਿਰ ਜਦੋਂ ਆਪਾਂ ਫਰੀ ਰਹਿੰਦੇ ਆਂ ਫਿਰ ਟੀ ਵੀ ਦੇਖੋ।
ਹਾਂਜੀ- ਹਾਂਜੀ ਬਿਲਕੁਲ
ਦੇਖਿਆ ਜਾਏ ਤਾਂ ਦੋਨੋਂ ਹੀ ਵਧੀਆ ਲੱਗਦੀ ਹੈ।
ਹਾਂਜੀ ਦੇਖੋ ਇੱਕ ਤੇ ਸਾਡੇ ਮਨੋਰੰਜਨ ਵਾਸਤੇ ਕਿੰਨਾ ਵਧੀਆ ਹੈਗਾ ਨਾ ਅਗਰ ਆਪਾਂ ਟੀ ਵੀ ਮੂਵੀਜ਼ ਵਗੈਰਾ ਦੇਖ ਦੇਖ ਲ ਮੂਵੀਜ਼ ਦੇਖਣਾ ਤਾਂ ਹਰ ਕਿਸੇ ਨੂੰ ਪਸੰਦ ਹੀ ਆਉਂਦਾ ਹੈ ਹਨਾ। ਆਪ ਜੀ ਵੀ ਕਹਿ ਰਹੇ ਹੋ ਮੈਨੂੰ ਵੀ ਪਸੰਦ ਹੈ ਵੇਖੋ ਘੱਟ ਸਮੇਂ ਵਿੱਚ ਸਾਨੂੰ ਪੂਰੀ ਕਹਾਣੀ ਉਹਦੀ ਸਮਝ ਆ ਜਾਂਦੀ ਹੈ ਮੂਵੀ ਦੀ ਹਨਾ ਮਤਲਬ ਕਿ ਆਪਾਂ ਬਹੁਤ ਖੁਸ਼ ਹੁੰਦੇ ਆ ਮੂਵੀ ਦੇਖ ਕੇ ਮਤਲਬ ਕਿ ਬੋਰਿੰਗ ਤੇ ਹੁੰਦੇ ਹੀ ਨਹੀਂ ਬਿਲਕੁਲ ਵੀ ਹਨਾ।
ਬਿਲਕੁਲ ਬੋਰਿੰਗ ਨਹੀਂ ਹੁੰਦੇ ਬਿਲਕੁ
ਹਾਂ ਉਹ ਦੀ ਜੋ ਆਵਾਜ਼ ਹੁੰਂਦੀ ਹੈ ਮੂਵੀ ਦੀ ਜੋ ਪਿਕਚਰ ਫੋਟੋਆਂ ਤਸਵੀਰਾਂ ਜੋ ਵੀ ਦੀ ਖਦੀ ਸਾਨੂੰ ਆਵਾਜ਼ਾਂ ਆਉਂਦੀਆਂ ਜੋ ਫਿਲਮਾਂ ਵਿਚੋਂ ਮਤਲਬ ਕਿ ਉਹ ਸਾਨੂੰ ਕਿੰਨਾ ਮਤਲਬ ਕਿ ਆਸਾਨ ਸਮਝ ਆ ਜਾਂਦੀ ਹੈ ਮੂਵੀ ਦੀ ਜੋ ਵੀ ਕਹਾਣੀ ਹੁੰਦੀ ਹੈ ਮਤਲਬ ਕਿ ਇੰਟਰਸਟਿੰਗ ਬਣਾ ਦਿੰਦੀਆਂ ਨੇ ਹਨਾ। ਹਾਂਜੀ ਮਤਲਬ ਕਿ ਆਪਾਂ ਮੂਵੀ ਅਗਰ ਦੇਖਣਾ ਵੀ ਹੁੰਦਾ ਆਪਾਂ ਭ ਪੂਰੇ ਆਪਨੀ ਰ ਕੇ ਦੇਖ ਲੈਂਦੇ ਹਾਂ ਹਨਾ ਬਹੁਤ ਅੱਛਾ ਟਾਈਮ ਸਪੈਂਡ ਹੋ ਜਾਂਦਾ ਸਭਨਾਂ ਨਾਲ ਆਪਣੇ ਦੋਸਤਾਂ ਨਾਲ ਪਰਿਵਾਰ ਦੇ ਮੈਂਬਰਾਂ ਨਾਲ ਸਦੱਸਿਆ ਨਾਲ ਮਤਲਬ ਕਿ ਅੱਛਾ ਲੱਗਦਾ ਸਭ ਨਾਲ ਇਕੱਠੇ ਬੈਠ ਕੇ ਕੋਈ ਮੂਵੀ ਦੇਖਣਾ ਆਪਣੇ ਘਰ ਵਿੱਚ ਚ ਨਾ।
ਵੀ ਪੰਦਰਾਂ ਦੋ ਮਹੀਨੇ ਇੱਕ ਮਹੀਨੇ ਵਾਸਤੇ ਦੋ ਦਿਨ ਤੇ